ਹੈਲੋ
ਹੈਲੋ ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕਿਵੇਂ ਹੋ?
ਹੋਰ ਤੁਸੀਂ ਦੱਸੋ ਕਿਵੇਂ ਹੋ?
ਵਧੀਆ ਤੁਸੀਂ ਠੀਕ ਹੋ?
ਹਾਂਜੀ ਠੀਕ ਆ।
ਅੱਛਾ, ਹੋਰ ਰੋਟੀ ਪਾਣੀ ਬਣ ਗਿਆ?
ਹਾਂਜੀ, ਹਾਂਜੀ ਬਣਾ ਕੇ ਹੀ ਹੈ ਬੈਠੀ ਆ ਮੈਂ।
ਹਾਂਜੀ ਕੀ ਬਣਾਇਆ ਫਿਰ ਤੁਸੀਂ ਅੱਜ?
ਅੱਜ ਅਸੀਂ ਫਿਰ ਓਹੀ ਕਰੇਲੇ ਦੀ ਸਬਜ਼ੀ ਔਰ ਦਾਲ ।
ਅੱਛਾ ਦਾਲ ਬਣਾਈ ਆ। ਕਿਵੇਂ ਬਣਾਈ ਆ ਦਾਲ ਕਾਹਦੀ ਬਣਾਈ ਆ?
ਰਾਜਮਾਂ ਬਣਾਏ ਸੀ ਅਸੀਂ ।
ਅੱਛਾ ਰਾਜਮਾਂ ਬਣਾਏ ਨੇ ਕਿਵੇਂ?
ਅਸੀਂ ਫੇਰ ਪਿਆਜ ਵਗੈਰਾ ਜਿਵੇਂ ਨੋਰਮਲ ਤੜਕਾ ਲਾਉਂਦੇ ਆ।
ਅੱਛਾ ਮੈਨੂੰ ਆਉਂਦੇ ਨਹੀਂ । ਬਣਾਉਣੇ
ਨੋਰਮਲ ਅਸੀਂ ਫਿਰ ਜਦੋਂ । ਨਾ, ਅਸੀਂ ਜਦ ਤੜਕਾ ਲਗਾਉਂਦੇ ਨਾ। ਤੇਲ ਵਿੱਚ ਜਿਵੇਂ ਪਿਆਜ ਪਾਉਂਦੇ ਆ ਉਹ ਨਾ ਅਸੀਂ ਫਿਰ । ਉਹਨੂੰ ਪਲੇਟ ਢੱਕ ਦਿੰਦੇ ਅਸੀਂ ਮਤਲਬ ਜੇ ਆਪਾਂ ਡਾਇਰਕ ਹੀ ਉਹ ਪਾਉਂਦੇ ਨਾ ਆਪਾਂ ਪਿਆਜ ਪਾਵਾਂਗੇ ਧੂੰਆਂ ਨਿਕਲ ਜਾਂਦਾ ਉਹ ਸਾਰੀ ਖੁਸ਼ਬੂ ਚਲੀ ਜਾਂਦੀ ਸ ਸ ਸਾਰਾ ਉਹ ਧੂੰਏ ਵਿੱਚ ਚਲਾ ਜਾਂਦਾ।
ਹਾਂਜੀ।
ਉਹ ਨਾ ਜਦ ਆਪਾਂ ਪਿਆਜ ਪਾਉਣੇ ਨਾ ਉਸੀ ਟਾਈਮ ਤੇ ਪਲੇਟ ਢੱਕ ਦੇਣੀ ਚਾਹੀਦੀ ਉੱਪਰ।
ਅੱਛਾ।
ਹਾਂ ਫੇਰ ਨਾ ਉਹ ਉਹਦੀ ਪਿਆ ਖੁਸ਼ਬੂ ਮਸਾਲੇ ਦੀ ਅੰਦਰ ਹੀ ਰਹਿੰਦੀ ਫੇਰ ਜੇ ਆਪਾਂ ਗਰਮ ਤੇਲ ਵਿੱਚ ਆਪਾਂ ਪਿਆਜ ਪਾ ਦਿੰਦੇ ਫੇਰ ਉਹ ਸਾਰਾ ਧੂੰਆਂ ਨਿਕਲ ਜਾਂਦਾ ਧੂੰਏ ਵਿੱਚ ਚਲਾ ਜਾਂਦਾ ਉਹ ਖੁਸ਼ਬੂ।
ਹੂੰ। ਵਧੀਆ ਫਿਰ ਤਾਂ ਵਧੀਆ ਬਣਾ ਲਈ ਹੋਗੀ ਖਾ ਲਈ ਤੁਸੀਂ ਰੋਟੀ ਫਿਰ ਅੱਛਾ। ਹੋਰ ਤੁਹਾਡੇ ਮੌਸਮ ਕਿਵੇਂ ਦਾ ਹੋ ਗਿਆ।
ਮੌਸਮ ਹੁਣ ਥੋੜਾ ਵਧੀਆ ਹੈ ਬਾਹਰ ਗਰਮੀ ਬਹੁਤ ਆ ਅੰਦਰ ਠੀਕ ਆ।
ਅੱਛਾ ਸਾਡੇ ਤਾਂ ਮੀਂਹ ਪੈ ਕੇ ਹਟਿਆ।
ਅੱਛਾ ਅੱਛਾ।
ਹਾਂਜੀ।
ਹੋਰ।
ਹੋਰ ਘਰੇ ਸਾਰੇ ਜਵਾਕ ਠੀਕ। ਕਿਵੇ ।
ਹਾਂ ਸਾਰੇ ਠੀਕ ਠਾਕ ਏ ਤੁਸੀਂ ਆ ਜਾਇਓ ਕਦੇ ਪੰਜਾਬ।
ਹਾਂਜੀ।
ਤੁਸੀਂ ਪੰਜਾਬ ਆ ਕੇ ਗਏ ਹੋ ਹੁਣ ਕਦੇ।
ਜੀ ਆਵਾਂਗੇ ਅਸੀਂ ਪੰਜਾਬ ਜਾਣਾ ਅਸੀਂ ਘੁੰਮਣ ਜਾਣਾ ਪੰਜਾਬ ਪੰਜਾਬ ਚ ਕਿੱਥੇ ਕੀ ਕੀ ਘੁੰਮ ਸਕਦੇ ਹਾ।
ਬਹੁਤ ਜਗ੍ਹਾ ਹੈ ਮੈਂ ਕੋ ਕੋਈ ਨਾ ਤੁਸੀਂ ਆ ਜਾਇਓ ਮੈਂ ਘੁਮਾ ਕੇ ਲੈ ਆਉਂਗੀ ਤੁਹਾਨੂੰ। ਨੈਣਾ ਦੇਵੀ ਨੈਣਾ ਦੇਵੀ ਵੀ। ਵਧੀਆ ਘੁੰਮਣੇ ਵਾਸਤੇ ਫੇਰ ਉਹ ਅੰਮ੍ਰਿਤਸਰ ਗੋਲਡਨ ਟੈਂਪਲ ਵੀ ਵਧੀਆ ਹੈ ਔਰ ਹੋਰ। ਬਹੁਤ ਜਗ੍ਹਾ ਹੈ ਮੈਮ ਹਾਂਜੀ।
ਅੱਛਾ ਜੀ ਠੀਕ। ਵੈਸੇ ਹੋਰ। ਜਵਾਕ ਥੋੜੀਆ ਨੇ ਖਾ ਲਈ ਰੋਟੀ।
ਹਾਂ ਉਹ ਗਏ ਹੋਏ ਆ ਬਾਹਰ ਕਿਤੇ ਗਏ ਹੋਏ ਆ। ਆ ਕੇ ਖਾ ਲੈਂਦੇ।
ਅੱਛਾ। ਹੋਰ ਤੁਹਾਡੇ ਮਾਹੌਲ ਕਿਵੇਂ ਹਾਂਜੀ।
ਤੁਸੀਂ ਕਿੱਥੇ ਰਹਿੰਦੇ ਹੋ?
ਅਸੀਂ ਅਸੀਂ ਬਾਮਬੇ ਰਹਿਣੇ ਹਾਂ।
ਅੱਛਾ।
ਹਾਂਜੀ।
ਫੇਰ ਬਾਮਬੇ ਵਿੱਚ ਤਾਂ ਬਹੁਤ ਵਧੀਆ ਨਾ।
ਭੈਣ ਜੀ। ਹਾਂਜੀ।
ਜੀ ਲੱਗ । ਲੱਗਿਆ ਰਹਿਣ ਦਾ ਹਨਾ ਥੋੜਾ ਉਹੀ। ਇੱਥੇ ਨਾ ਪੰਜਾਬ ਵਿੱਚ ਕੁਛ ਵੀ ਨਹੀ ਹੈ। ਹੈਗਾ ਪੰਜਾਬ ਵਿੱਚ ਨਾ ਜਿਵੇਂ ਘੁੰਮਣੇ ਫਿਰਨ ਦੀ ਲਾਈਫ ਜੀ ਲਾਈਫ ਅ। ਲੇਡੀਜ਼ ਦੀ ਅੰਦਰ ਦੇ ਅੰਦਰ ਯੇ ਲਾਈਫ ਜਾਈ ਜਾਂਦੀ।
ਹਾਂਜੀ, ਉਹ ਤਾਂ ਗੱਲ ਹੈਗੀ। ਕੀ ਆ ਸਾਡੇ ਤਾਂ ਇੱਥੇ ਬੋਬੇ ਬਹੁਤ ਕੁਛ ਆ ਘੁੰਮਣ
ਹਾਂ ਮਹਾਰਾਸ਼ਟ ਤੇ ਵਧੀਆ ਨਾ ਮਹਾਰਾਸ਼ਟਰ ਵਿੱਚ ਘੁੰਮੇ ਫਿਰਨ ਵਾਸਤੇ ਵੀ ਜਗਾ ਵਧੀਆ ਆਉਂਦੀ। ਲੋਕ ਵੀ ਇੱਕ ਦੂਜੇ ਦਾ ਪਿਆਰ ਕਰਦੇ ਆ ਮਤਲਬ ਪਿਆਰ ਨਾਲ ਗੱਲਬਾਤ ਕਰਦੇ ਆ
ਹਾਂਜੀ ਉਹ ਤਾਂ ਗੱਲ ਹੇਗੀ ਆ।
ਹੁੰ, ਹੁੰ
ਹੋ ਤੁਹਾਡੇ ਪੰਜਾਬ ਚ ਤਾਂ ਬਹੁਤ ਜਗ੍ਹਾ ਵੈਸੇ ਹੈਗੀਆਂ ਨੇ ਮੋਹਾਲੀ ਅੰਮ੍ਰਿਤਸਰ ਜਲੰਧਰ
ਹੂੰ।
ਹਾਂਜੀ, ਉੱਥੇ ਤਾਂ ਬਹੁਤ ਵਧੀਆ ਘਮ ਘੁੰਮਣ ਨੂੰ ਜਗ੍ਹਾ ਨੇ
ਬਹੁਤ ਵਧੀਆ ਏ
ਹਾਂਜੀ ਹੋਰ ਤੁਸੀਂ ਬਾਹਰ ਬੂਰ ਨੀ ਜਾਣਾ
ਜਾਵਾਂਗੇ ਘਰ ਚੱਲਦਾ ਪੈ ਸਾਡਾ ਬਾਹਰ ਜਾਣਾ ਦਾ ਬਾਈ ਪਲੈਨ ਚੱਲਦਾ ਪਿਆ ਸਾਡਾ ਦੋ ਤਿੰਨ ਮਹੀਨੇ ਦੋ ਤਿੰਨ ਸਾਲ ਪਹਿਲਾਂ ਗਏ ਵੀ ਸੀ ਅਸੀਂ ਜਾ ਕੇ ਵੀ ਆਏ ਸੀ ਕੈਨੇਡਾ ਜਾ ਕੇ ਆਏ ਸੀ।
ਅੱਛਾ ਨਹੀਂ ਬਾਹਰ ਦਾ ਵੀ ਮੌਸਮ ਵਧੀਆ ਏ ਐਵੇਂ ਕੰਮ ਵਧੀਆ ਮਿਲ ਜਾਂਦਾ ਬੱਚਿਆਂ ਦੀ ਸਟੱਡੀ ਹੋ ਜਾਂਦੀ ਹੈ ਨਾ
ਹੂੰ
ਸਾਡੇ ਤਾਂ ਬਹੁਤ ਮੀਂਹ ਪੈ ਰਿਹਾ ਹੁਣ
ਅੱਛਾ। ਤੁਹਾਡਾ ਬ੍ਰਦਰ ਕੀ ਕਰਦਾ ਹੈ ਹੁਣ
ਬ੍ਰਦਰ ਸਟੱਡੀ ਕਰਦਾ ਉਹ ਵੀ ਬੀ ਐਸਸੀ ਕਰਦਾ।
ਅੱਛਾ।
ਹਾਂਜੀ।
ਅੱਛਾ।
ਤੁਹਾਡਾ ਮੁੰਡਾ ਹੁਣ ਉਹਨੇ ਐਡਮਿਸ਼ਨੈ ਲੈ ਲਈ।
ਲੈਣੀ ਆ ਹਜੇ ਅਹ ਕੱਲ ਮੰਡੇ ਆ ਕੱਲ ਕਰਾਂਗੇ।
ਅੱਛਾ, ਠੀਕ ਹੈ ਫਿਰ ਹੂੰ,
ਹੂੰ, ਹੋਰ ਦੱਸੋ? ਸ਼ਾਮ ਨੂੰ ਤੁਸੀਂ ਘੁੰਮਣੇ ਨੀ ਜਾਂਦੇ।
ਅਸੀਂ ਜਾਂਦੇ ਹੁੰਦੇ ਹਾਂ ਕਦੇ-ਕਦੇ ਸ਼ਾਮ ਨੂੰ ਘੁੰਮਣੇ
ਪਾਰਕ ਵਗੈਰਾ ਹੈਗਾ ਇੱਥੇ ਤੁਹਾਡਾ?
ਹਾਂਜੀ, ਪਾਰ ਪਾਰਕ ਹੈਗਾ ਸਾਡੇ।
ਵੋਟਰ ਪਾਰਕ। ਹੂੰ,
ਹੈਲੋ, ਹਾਂਜੀ।
ਹੈਲੋ,
ਹਾਂਜੀ-ਹਾਂਜੀ।
ਵਾਟਰ ਪਾਰਕ ਵਾਟਰ ਪਾਰਕ ਹੈਗਾ।
ਹਾਂਜੀ ਵਾਟਰ ਪਾਰਕ ਵੀ ਹੈਗਾ ਸਾਡੇ ਸ਼ਿਰਡੀ ਆ ਸ਼ਿਰਡੀ ਜਿੱਥੇ ਸਾਈ ਬਾਬੇ ਦੇ ਜਾਂਦੇ ਆ ਨਾ ਉੱਥੇ ਬਹੁਤ ਵੱਡਾ ਮੰਦਿਰ ਆ ਬਹੁਤ ਦੁਨੀਆਂ ਆਉਂ ਉੱਥੇ ਤਾਂ ਬਹੁਤ ਦੂਰੋਂ ਧੂਰੋਂ ਲੋਕ ਆਦੇ ਨੇ ਗੇ।
ਸ਼ਨੀ ਮੰਦਿਰ ਨਹੀਂ ਜਾਂਦੇ ਤੁਸੀਂ।
ਹਾਂਜੀ ਸ਼ਨੀ ਮੰਦਰ ਵੀ ਹੈਗਾ ਸ਼ਨੀ ਮੰਦਿਰ ਵੀ ਜਾਂਨੇ ਹਾਂ। ਬਹੁਤ ਵਧੀਆ। ਪਲੇਸਿਸ ਨੇ ਘੁੰਮਣ ਵਾਸਤੇ ਤਾਂ ਤੇ ਨਾਲੇ ਘੁੰਮਣ ਤਾਂ ਵਧੀਆ ਹੀ ਹੁੰਦਾ।
ਥੇ ਬੋਬੇ ਵਿੱਚ ਹਾਜੀ ਆਲੀ ਦੀ ਵੀ ਦਰਗਾਹ ਬਹੁਤ ਵਧੀਆ ਨਾ।
ਹਾਂਜੀ ਉੱਥੇ ਦਰਗਾਹ ਵੀ ਆ ਸਾਰੀ ਜਗ੍ਹਾ ਬਹੁਤ ਵਧੀਆ।
ਹੂੰ, ਦੱਸੋ। ਉਹਵੇ ਹੋਰ?
ਹਾਂਜੀ ਤੁਹਾਡੇ ਕਿਵੇਂ ਚੱਲਦਾ ਇੱਥੇ ਪੋਲੀਟਿਕਸ ਵਗੈਰਾ ਕਿਵੇਂ ਆ।
ਵਿੱਚ ਅਹ ਠੀਕ ਹੀ ਪੰਜਾਬ ਦਾ ਮਾਹੌਲ ਹਜੇ ਖ਼ਰਾਬ ਚੱਲਦਾ ਪਿਆ।
ਹੂੰ, ਜਵਾਕ ਦਾ ਧਿਆਨ ਵਗੈਰਾ ਰੱਖੋ ਨਸ਼ੇ ਵਗੈਰਾ ਤੋਂ ਦੂਰ ਰੱਖੋ ਸਿਹਤ ਸੁਹਿਤ ਬਣਾਣ ਨੂੰ ਕਹੋ।
ਹੂੰ, ਕੰਮ ਦੀ ਕਮੀ ਆ ਪੈਸਿਆਂ ਦੀ ਵੀ ਕਮੀ ਆ ਇੱਥੇ ਲੋਕਾਂ ਨੂੰ ਗਰੀਬਾਂ ਦਾ ਬੁਰਾ ਹਾਲ ਆ ਕੁੜੀਆਂ ਨੂੰ ਕੁੜੀਆਂ ਦਾ ਬੁਰਾ ਹਾਲ ਆ। ਹੈਲੋ।
ਹਾਂਜੀ ਹਾਂਜੀ ਸੁਣ ਰਹੀ ਹਾਂ ਮੈ
ਕੁੜੀਆਂ ਦਾ ਵੀ ਬਹੁਤ ਬੁਰਾ ਹਾਲ ਆ ਕੁੜੀਆਂ ਨੂੰ ਜੋਬ ਨੀ ਮਿਲਦੀ ਪੈਸੇ ਤੋਂ ਬੈਠੇ ਹੁੰਦੇ ਕੁੜੀਆਂ।
ਅੱਛਾ ਨਹੀਂ ਸਾਡੇ ਤਾਂ ਵਧੀਆ ਜੋਬਸ ਵਗੈਰਾ ਵਧੀਆ ਨੇ ਸਾਰਾ ਘੁੰਮਣ ਫਿਰਨ ਵਧੀਆ ਸਭ ਕੁਛ।
ਹੂੰ
ਸਾਡੇ ਸਾਡੇ ਬਹੁਤ ਜੋਬ ਨੇ ਜੋ ਆਖਣ ਤਾਂ ਨਵੇਂ ਬੱਚਿਆਂ ਨੂੰ ਬਹੁਤ ਜੋਬਸ ਨੇ ਇੱਥੇ।
ਹੂੰ ਥੋੜੇ ਤਾਂ ਹੈਲਪ ਵੀ ਬਹੁਤ ਕਰਦੇ ਲੋਕ। ਸਪੋਰਟ ਕਰਦੇ ਆ ਹੂੰ ਮੈਂ ਵੀ ਮਹਾਰਾਸ਼ਟਰ ਦੀ ਆ। ਪਰ ਮੈਨੇ ਦੇਖਿਆ ਹੋਇਆ ਬਹੁਤ ਇੱਥੇ ਅਹ ਹੈਲਪ ਕਰਦੇ ਇੱਕ ਦੂਜੇ ਦੀ।
ਹਾਂਜੀ ਤਾਂ ਗੱਲ ਹੈਗੀ ਆ।
ਔਰ ਜੋਬ ਵੀ ਬਹੁਤ ਆ ਨਾ ਆਪਣੇ ਪੂਣੇ ਵਗੈਰਾ ਵਿੱਚ ਬਹੁਤ ਜੋਬ ਨਾ।
ਹਾਂਜੀ।
ਪੂਣੇ ਬੋਬੇ ਵਿੱਚ ਜੋਬ ਬਹੁਤ ਮਿਲਦੀ ਹੈ ਨਾ।
ਹਾਂਜੀ ਪੂਨੇ ਦਾ ਬਹੁਤ ਜੋਬਸ ਨੇ ਪੂਨੇ ਦਾ ਪੂਣੇ ਪੂਣੇੇ ਦਾ ਬਹੁਤ ਜੋਬਸ ਨੇ ਪੂਣੇ ਜਿੰਨੇ ਮਰਜ਼ੀ ਹਾਂ ਜੋ ਬੱਚੇ
ਤੁਸੀਂ ਵੀ ਤੁਹਾਡੇ ਜਵਾਕ ਨੂੰ ਪੂਨੇ ਭੇਜ ਸਕਦੇ ਹੋ ਜੇ ਜੋਬ ਵਾਸਤੇ ਭੇਜਣਾ।
ਅੱਛਾ।
ਹਾਂਜੀ। ਮਤਲਬ ਪੇਮੈਂਟ ਇਨਕਮ ਵੀ ਹੋ ਜਾਂਦੀਆ। ਬਸ ਸਟੱਡੀ ਵਧੀਆ ਕਰਨੀ ਚਾਹੀਦਾ ਜੋਬਸ ਤਾਂ ਕਿਤੇ ਵੀ ਮਿਲ ਜਾਂਦੀ ਆ।
ਅੱਛਾ ਹੋਰ ਫੇਰ ਉੱਥੇ ਆ ਅੱਜ ਕੀ ਖਾਧਾ ਪੀਤਾ ਤੁਸੀਂ।
ਅਸੀਂ ਵੀ ਰਾਜਮਾਂ ਬਣਾਉਂਦੇ ਹਾਂ ਰਾਜਮਾਂ, ਚਾਵਲ।
ਅੱਛਾ।
ਹਾਂਜੀ।
ਤੁਸੀਂ ਫੇਰ ਤਾਜ ਅਹ ਭਿਓਕੇ ਰੱਖਦੇ ਕਿ ਤੁਸੀਂ ਤਾਜ਼ੇ ਬਣਾਉਂਦੇ ਹੋ।
ਨਹੀਂ ਅਸੀਂ ਤਾਜ਼ੇ ਹੀ ਬਣਾਨੇ ਆ।
ਹਾਂ।
ਹਾਂਜੀ ਚਲੋ ਭੈਣ ਜੀ ਮੈਂ ਰੱਖਦੀ ਹਾਂ ਫੋਨ ਹੁਣ। ਠੀਕ ਆ ਕੰਮ ਕਰ ਲਾ ਮੈਂ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਹੈਲੋ।
ਹਾਂਜੀ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਹੈਲੋ
ਹਾਂਜੀ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ
ਹੈਲੋ
ਹਾਂਜੀ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ